ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਚਾਲ? ਕੀ ਕਰ ਦੇ? ਬਸ ਵਧੀਆ ਤੁਸੀਂ ਸੁਣਾਓ!
ਬਸ, ਮੈਂ ਵੀ ਵਧੀਆ, ਹੋਰ ਕੀ ਕਰ ਰਹੇ ਸੀ?
ਕੁਛ ਨੀ, ਬਸ ਬੈਠੀ ਸੀ, ਉਹ ਰਾਤ ਦੀ ਰੋਟੀਆਂ ਪਈਆਂ ਹੋਈਆਂ ਸੀ ਉਹਨਾਂ ਨੂੰ ਵੀ ਇੱਧਰ ਉਧਰ ਕਰ ਰਹੀ ਸੀ, ਹੁਣ ਰਾਤੀ ਰੋਟੀ ਬੱਚਿਆਂ ਨੇ ਖਾਧੀ ਨਹੀਂ ਤੇ ਪਈ ਹੋਈ ਸੀ। ਤੇ ਸੋਚ ਰਹੀ ਸੀ ਕੀ ਕਰਾਂ? ਹੁਣ ਤੇ ਬਾਸੀ ਹੀ ਹੋ ਗਈ ਖਾਣੀ ਹੈ ਨੀ ਕਿਸੇ ਨੇ।
ਨਹੀਂ ਤੇ ਕੀ ਕਰਦੇ ਓ ਸੁੂੱਟ ਦਿੰਦੇ ਹੋ ਰੋਟੀ?
ਹਾਂ ਤੇ ਫੇਰ ਕੀ ਕਰੀਏ ਕੌਣ ਖਾਏਗਾ? ਅਗਰ ਮੈਂ ਵੀ ਇੱਕ ਅੱਧੀ ਖਾ ਲਾ, ਹੁਣ ਪਈਆਂ ਨੇ ਤੇ ਕੀ ਕਰਾਂ? ਕਰੀਏ ਆਪਾਂ ਓ ਬੱਚਿਆਂ ਨੂੰ ਦੇ ਦੋ ਕੁਛ ਕਰਕੇ, ਤਾਂ ਵੀ ਓਨਾਂ ਨੇ ਮੂੰ ਨੀ ਲਾਣਾ ਓਨਾਂ ਨੂੰ। ਨਈ ਖਾਂਦੇ। ਕੈਂਦੇ ਬਚ
ਤੇ ਓਨੀ ਬਣਾਇਆ ਕਰੋ ਜਿੰਨੀ ਜ਼ਰੂਰਤ ਏ।
ਪੁਛ ਕੇ ਈ ਬਣਾਈ ਸੀ, ਬਟ ਕੀ ਕਰਾਂ ਹੁਣ ਨ‌ਈ ਖਾਧੀ ਬੱਚਿਆਂ ਨੇ। ਤਾਨੂੰ ਪਤਾ ਈ ਐ ਬੱਚੇ ਬੋਲਦੇ ਨੇ ਕਰਦੇ ਹੈ ਨੀ ਜੋ ਕ‌ਓ ਤੇ, ਫੈ ਕੀ।
ਹ ਤੇ ਐਵੇਂ ਫੂਡ ਨੂੰ ਮਤਲਬ ਖ਼ਰਾਬ ਕਰਨਾ ਐਵੇਂ ਰੋਟੀ ਨੂੰ ਤੁਆਨੂੰ ਵੀ ਪਤਾ ਅੱਜ ਕੱਲ ਕਿੰਨੀ ਕੀ ਮੰਗਾਈ ਏਨੀ।
ਸੋ ਬੁਰਾ ਈ ਲੱਗਦਾ ਐ ਕੀ ਏਨੇ ਲੋਕਾਂ ਨੂੰ ਮਿਲਦੀ ਨੀ ਰੋਟੀ ਖਾਣ ਨੂੰ, ਤੇ ਹੁਣ ਸਾਡੇ ਕੋਲ ਹੈਗੀ ਐ ਤੇ ਬਚ ਚੇ ਸੁਣਨ ਨੂੰ ਮੰਨਣ ਨੂੰ ਤਿਆਰ ਨੀ ਐ। ਹੁਣ ਓਈ ਐ ਕਿ ਐ ਖਾ ਲੋੋ ਓ ਖਾ ਲੋ, ਖਾ ਕੇ ਢਿੱਡ ਭਰ ਲੈਂਦੇ ਨੇ ਓ। ਪਟੰਗ ਚੀਜ਼ਾਂ ਤੇ ਫੇਰ ਰੋਟੀ ਖਾਣੀ ਨੀ ਐ, ਹੁਣ ਓ ਵੇਸਟ ਈ ਹੁੰਦੀ ਐ। ਆਪ ਨੂੰ ਵੀ ਬੁਰਾ ਲੱਗਦਾ ਐ ਕਿ ਇੰਨੇ ਲੋਕੀ ਹੈਗੇ ਨੇ, ਓਨਾਂ ਨੂੰ ਰੋਟੀ ਨੀ ਮਿਲ ਰੀ। ਘੱਟ ਤੋਂ ਘੱਟ ਓਨਾ ਨੂੰ ਵੀ ਮਿਲ ਜਾਏ, ਨਸੀਬ ਹੋ ਜਾਏ ਤੇ ਵਧੀਆ।
ਓਈ ਨਾ ਮ ਲਈ ਇੰਨੀ ਮੈਨਤ ਨਾਲ, ਬਈ ਕਿਸਾਨ ਵੀ ਐਨੀ ਮੈਨਤ ਨਾਲ ਉਗਾਂਦਾ ਐ। ਉਸ ਤੋਂ ਬਾਦ ਅਸੀਂ ਵੀ ਪਕਾਂਦੇ ਆਂ ਮੈਨਤ ਕਰਕੇ, ਰੋਟੀ ਕਮਾਣ ਵਾਸਤੇ ਤੇ ਏਧ ਓਧਰ ਭਟਕ ਰ‌ਏ ਆਂ। ਓਹੀ ਫੇਰ ਤੁਸੀਂ ਸੜਕਾਂ 'ਚ ਸੁੱਟ ਦੋ ਤੇ ਓ ਵੀ ਚੰਗੀ ਗੱਲ ਨ‌ਈ ਐ। ਅੱਛਾ ਨਈ ਲੱਗਦਾ।
ਤੇ ਤਾਂਈਂ ਦਿੰਨੀ ਆਂ ਕੋਈ ਗਾ ਚਾਏ ਆ ਕੋਈ ਏਸਰਾਂ ਦਾ ਜਾਨਵਰ ਆ ਜਾਏ ਜੜੀ ਰੋਟੀ ਖਾ ਲੇ। ਫੇਰ ਦੇਖਦੀ ਆਂ, ਓ ਆ ਰਿਆ ਹੈਗਾ। ਗਾਂ ਜਾਂ ਕੋਈ ਜਾਨਵਰ ਆਏ ਤਾਂ ਈ ਰੋਟੀ ਮੈਂ ਓਨਾ ਨੂੰ ਦੇ ਦਿੰਦੀ ਆ। ਤਾਂ ਕੀ ਘੱਟੋ ਤੋਂ ਘੱਟ ਰੋਟੀ ਏਧਰ ਉੱਧਰ ਰੁਲ ਲੇ ਨਾਨਾ।
ਨਈ ਗਾਂਵਾਂ ਵੀ ਕਿਥ ਕਿੱਥੇ ਖਾਂਦੀਆਂ ਨੇ ਅੱਜ-ਕੱਲ, ਦੇਖੋ ਸੁੱਕ ਸੁ ਜਾਦਾ ਸੁੱਕ ਜਾਂਦੀ ਏ। ਤੇ ਓ ਖਾਂਦੇ ਨੀ ਮੂੰ ਈ ਨੀ ਲਗਾਦ- ਤੇ ਡੋਗੀ ਨੂੰ ਪਾ ਦੋ ਤੇ ਡੋਗੀ ਵੀ ਨੀ ਖਾ ਕੇ ਰਾਜੀ ਹੁੰਦੇ।
ਹਾਂਜੀ- ਓ ਸੁੱਕੀ ਪਈ ਐ ਨਾ ਤਾਂ ਕਰਕੇ ਹਾਂਜੀ।
ਨਈ। ਇਕ ਕੰਮ ਕਰਿਆ ਕਰੋ ਨਾ। ਤੁਸੀਂ ਓਦਾਂ ਨੀ ਰਾੜ ਲੈਂਦੇ, ਜਿਵੇਂ ਵੇਸਨ ਅ ਉੱਤੇ ਪੂਰਾ ਲਗਾ ਕੇ ਰੋਟੀ ਏਦੇ ਦੇ ਉੱਤੇ ਤਵੇ ਦੇ ਉੱਤੇ ਪਕਾ ਲੋ।
ਹੂੰ ਹਾਂਜੀ ਆ ਤੇ ਤੁਸੀਂ ਅੱਛੀ ਚੀਜ਼ ਹਾਂਜੀ। ਹਾਂ ਅੱਛੀ ਚੀਜ਼ ਦੱਸੀ ਐ, ਚਲੋ ਅਗਲੀ ਵਾਰ ਐ ਜ਼ਰੂਰ ਕਰਾਂਗੀ ਮੈਂ ਐਸ
ਸਵੇਰੇ ਨਾਸ਼ ਨਾਸ਼ਤੇ, 'ਚ ਨਾ ਸਵੇਰੇ ਏਦਾਂ ਈ ਕਰਿਆ ਕਰੋ ਓਨੂੰ ਵੇਸਨ ਜਿਵੇਂ ਪਕੌੜਿਆਂ ਵਾਸਤੇ ਬੇਸਣ ਬਣਾਈ ਦਾ ਤੇ ਬਸ ਓਅ ਤਰ੍ਹਾਂ ਈ ਓਦੇ ਤੋਂ ਰੋਟੀ ਪੂਰੀ ਡਿਪ ਕਰਕੇ, ਤਵੇ ਦੇ ਉੱਤੇ ਅਲਟ ਪਲਟ ਕਰਕੇ ਖੂਬ ਅੱਛੀ ਤਰ੍ਹਾਂ ਕਰਾਰੀ ਜੀ ਸੇਕ ਲੋੋ। ਤੋ ਖਾਦੀ ਵੀ ਜਾਂਦੀ ਐ ਤੇ ਸਵਾਦ ਵੀ ਉਂਦੀ ਐ ਔਰ ਮੈਂ ਤੇ ਸੁਣਿਐ ਕੀ ਰਾਤ ਦੀ ਰੋਟੀ ਅਗਰ ਤੁਸੀਂ ਜਿਵੇਂ ਸਵੇਰੇ ਦੁੱਧ 'ਚ ਪਾ ਕੇ ਮੈਂਸ਼ ਕਰਕੇ ਓਨੂੰ ਭਾਵੇਂ ਚੀਨੀ ਵੀ ਕੁਛ ਨਾ ਪਾਓ। ਤੇ ਸ਼ੂਗਰ ਵਾਲੇ ਵਾਸਤੇ ਓ ਬਹੁਤ ਅੱਛੀ ਹੁੰਦੀ ਐ।
ਅੱਛਾ ਜੀ। ਚੱਲੋ ਵਧੀਆ ਤੁਸੀਂ ਐ ਅੱਛੀ ਚੀਜ਼ ਦੱਸੀ ਐ। ਜ਼ਰੂਰ ਟਰਾਈ ਕਰਾਂਗੇ ਆਪਾਂ। ਮੈਨੂੰ ਆਪ ਨੂੰ ਬੁਰਾ ਲੱਗਦਾ ਸੀ ਕਿ ਕਿਵੇਂ ਰੋਟ ਕਿ ਮੈਨੂੰ ਸੁੱਟਣੀ ਪੈ ਜਾਂਦੀ ਐ ਮੈਂ ਤੇ ਬੱਚਿਆਂ ਨੂੰ ਆਪ ਕਲੱਬਦੀ ਆ ਕੀ ਜਿੰਨੀ ਖਾਣੀ ਐ ਓਨੀ ਬਣਵਾਓ ਕੀ ਜ਼ਰੂਰਤ ਤੇ ਜ਼ਿਆਦਾ ਰੋਟੀ ਬਣਵਾ ਕੋਈ ਨੀ ਖਾਂਦਾ ਵੇਸਟ ਹੁੰਦੀਆਂ ਨੇ। ਐਵੇਂ ਈ ਸਬਜ਼ੀ ਵੀ ਪਈ ਰਹੇਗੀ, ਚਲੋ ਸਬਜ਼ੀ ਤੇ ਏਧਰ-ਉਧਰ ਮੈਂ ਕਰ ਈ ਲੈਂਦੀ ਉਹਦਾ ਇੰਤਜ਼ਾਮ ਕਦੀ ਉਹਨੂੰ ਆਟੇ ਚ ਗੁੰਨ ਲਿਆ ਤਾਂ ਉਹਦੇ ਪਰਾਂਠੇ ਟਾਈਪ ਬਣਾ ਲਏ ਕੁਛ ਕਰ ਲਿਆ। ਲੇਕਿਨ ਸੁੱਕੀ ਰੋਟੀਆਂ ਦਾ ਬੜਾ ਰਹਿੰਦਾ ਏ ਕਿਓ, ਕਿਵੇਂ, ਕਿੱਥੇ ਕਰੀਏ, ਕੁਛ ਨਾ ਕਰੀਏ, ਚਾਵਲ ਵੀ ਬਚ ਜਾਂਦੇ ਨੇ ਤੇ ਚਲੋ ਉਹਨੂੰ ਫਰਾਈ ਕਰਕੇ ਕੁਛ ਇਸ ਤਰ੍ਹਾਂ ਦੀ ਚੀਜ਼ਾਂ ਬਣਾ ਲਈਆਂ, ਲੇਕਿਨ ਰੋਟੀ ਰੋਟੀ ਦਾ ਬੜਾ ਪੰਗਾ ਰਹਿੰਦਾ, ਮੈਨੂੰ ਆਪ ਨੂੰ ਬੁਰਾ ਲੱਗਦਾ ਕਿ ਕਿਵੇਂ ਰੋਟੀ ਹੁਣ ਮੈਂ
ਨਈ ਕੁਛ ਸੋਚੋ ਨਾ ਕਿ ਕਿੰਨਾ ਓਹੀ- ਓਹੀ ਸੋਚੋ ਤੁਸੀਂ ਖੁਦ ਸੋਚੋ ਕਿ ਐਨੀ ਮਹਗਾਈ ਹੋ ਰਹੀ ਏ ਆਟਾ ਕਿੱਥੇ ਜਾ ਰਿਹਾ ਐ। ਤੀਹ-ਚਾਲੀ ਰੁਪਏ ਤੋਂ ਘੱਟ ਆਟਾ ਨਈ ਕਿਧਰੇ ਵੀ ਤੇ ਐਵੇਂ ਵੇਸਟ ਕਰਨਾ। ਕਈ ਮੈ ਦੇਖੇ ਖਾਣ ਡੰਗ ਨੂੰ ਨੀ ਮਿਲਦਾ ਐ। ਐਵੇਂ ਉਹਦੇ ਚੋਂ ਰੋਟੀ ਚੁੱਕ- ਚੁੱਕ ਕੇ ਖਾਂਦੇ ਨੇ ਕੂੜੇ ਚੋ, ਵਿਆਹ ਸ਼ਾਦੀ ਚ ਵੀ ਮੈਂ ਦੇਖੀਏ ਬੜੀ ਕਈਆਂ ਦੀ ਆਦਤ ਹੁੰਦੀ ਹੈ ਬਾਈ ਬਹੁਤ ਵੇਸਟ ਕਰਦੇ ਐ ਜਿੰਨੀ ਖਾਣੀ ਤੁਸੀਂ ਓਨੀ ਪਲੇਟ ਚ ਪਾਓ ਰੋਟੀ ਅਰੇ ਲੱਗ ਗੇ, ਦੁਬਾਰਾ ਭੁੱਖ ਲੱਗ ਰਹੀ ਦੁਬਾਰਾ ਪਾ ਲਉ ਲੇਕਿਨ ਮੈਂ ਕਈਆਂ ਨੂੰ ਦੇਖਿਆ ਫਰੀ ਦੀ ਚੀਜ਼ ਦੇਖ ਕੇ ਤੇ ਹੋਰ ਜ਼ਿਆਦਾ ਵੇਸਟ ਕਰਦੇ ਐ ਉਨੂੰ
ਹਾਂਜੀ ਓਹ ਤੇ ਹੈ ਮੈਂ ਤੇ ਬਹੁਤ ਵਾਰੀ ਮੈਂ ਤੇ ਕਿੰਨੀ ਵਾਰੀ ਕਹਿਨੀ ਐ ਕਿ ਮੈਂ ਗਰਮ-ਗਰਮ ਫੁਲਕੇ ਬਣਾ ਰਹੀ ਆ ਤੇ ਤੁਸੀਂ ਲੋ ਖਾ ਲਓ ਤੇ ਪਤਾ ਲੱਗ ਜੇ ਨਾ ਬੰਦੇ ਨੂੰ ਕੀ ਹਾਂ ਕੀ ਕਰਦੇ ਪਏ ਕੀ ਨਹੀਂ ਕਰ ਰਹੇ, ਖਾ ਲੈਣਗੇ ਤੇ ਪਤਾ ਲੱਗ ਜਾਏਗਾ ਉਸ ਹਿਸਾਬ ਨਾਲ ਫਿਰ ਮੈਂ ਉਨੀ ਫੁਲਕੇ ਬਣਾਵਾਂ, ਲੇਕਿਨ ਫਿਰ ਨਈ ਟੀ ਵੀ ਚ ਈ ਬੜੇ ਰਹਿਣਗੇ ਨਿਆਣੇ ਤੇ ਕਹਿਣਗੇ ਇੰਨਾ ਹੀ ਬਣਾ ਦੋ, ਇੰਨਾ ਬਣਾ ਦੋ ਬਾਅਦ ਚ ਰੋਟੀ ਪਾ ਕੇ ਦੋ ਨਈ ਆਪਾਂ ਰੋਟੀ ਨੀ ਖਾਣੀ ਆਪਾਂ ਪਾਸਤਾ ਖਾਣਾ ਆਪਾਂ ਐਹ ਖਾਣਾ, ਓਹ ਖਾਣਾ ਐ। ਫੇਰ ਮੈਂ ਆਪ ਕਲੱਪਦੀ ਆ। ਬੱਚਿਆਂ ਨੂੰ ਕਿ ਇੱਥੇ ਖਾਣ ਨੂੰ ਨੀ ਮਿਲਦਾ ਪਿਆ ਲੋਕਾਂ ਨੂੰ ਤੇ ਤੁਹਾਨੂੰ ਮਿਲ ਰਿਹਾ ਤੇ ਤੁਸੀਂ ਲੋਕਾਂ ਨੇ ਬਰਬਾਦ ਕਰਨੀ ਐ ਰੋਟੀ।
ਉਹੀ-ਉਹੀ ਨਈ ਵਿਆਹ ਸ਼ਾਦੀਆਂ ਚ ਵੀ ਲੋਕੀ ਬੜਾ ਮੈਂ ਦੇਖਿਆ ਵੇਸਟ ਕਰਦੇ ਨੇ ਕੂੜੇ ਚ ਲੰਗਰ ਚ ਵੀ ਚਲੇ ਜਾਓ ਅਗਰ ਕਿਤੇ ਗੁਰੂ ਦਾ ਲੰਗਰ ਹੋਏਗਾ ਗੁਰਦੁਆਰੇ ਚਲੇ ਜਾਓ ਮੈਨੂੰ ਬੜੀ ਗੁੱਸਾ ਆਦੀ ਐ, ਕਿ ਬਈ ਤੁਸੀਂ ਜਿੰਨੀ ਖਾਣੀ ਉਨੀ ਪਆ ਲੋ ਬਈ ਫਰੀ ਦਾ ਮਿਲ ਰਿਹਾ ਤੇ ਇਹਦਾ ਮਤਲਬ ਐ ਥੋੜ੍ਹੀ ਤੁਸੀਂ ਵੇਸਟ ਕਰੋਗੇ ਉਹਨੂੰ ਬਈ ਇੱਜ਼ਤ ਦੋ ਸਤ -ਕਾਰ ਦੋ ਇਹਦੇ ਵਾਸਤੇ ਸਾਰਾ ਦਿਨ ਖੱਪੀਦਾ ਐ ਕਿੰਨੇ ਕੰਮ ਕਰੀਦੇ ਐ ਬੰਦਾ ਪਾਗਲ ਹੋਈ ਫਿਰਦਾ ਐ, ਕਿੰਨੀ ਟੈਨਸ਼ਨ ਲੈਂਦਾ।
ਗੁਰੂਦੁਆਰੇ ਦੇਖੇ ਨੇ ਉੱਥੇ ਕੀ ਹੁੰਦਾ ਕਿ ਜਦੋਂ ਤੁਸੀਂ ਅਹ ਲੰਗਰ ਵਾਲੀ ਥਾਲੀ ਰੱਖਣ ਜਾਂਦੇ ਹੋ ਨਾ ਅਗਰ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਵੀ ਲੰਗਰ ਛ ਛੋੜਿਆ ਤੇ ਉਹ ਉੱਥੇ ਹੀ ਖੜਾ ਹੋ ਕੇ ਤੁਹਾਨੂੰ ਕਹਿੰਦੇ ਨੇ ਪਹਿਲਾਂ ਇਹਨਾਂ ਨੂੰ ਤੁਸੀਂ ਖ਼ਤਮ ਕਰੋ ਤਾਂ ਹੀ ਤੁਸੀਂ ਪਲੇਟ ਰੱਖੋਗੇ, ਵੇਸਟੇਜ ਖਤਮ ਨਈ ਅਹ ਵੇਸਟੇਜ ਬਿਲਕੁਲ ਨਈ ਹੋਣੀ ਚਾਈਦੀ ਐ, ਇਸ ਤਰ੍ਹਾਂ ਕਰਦੇ ਨੇ ਮੈਨੂੰ ਤੇ ਇਹ ਸਿਸਟਮ ਬੋਤ ਵਧੀਆ ਲੱਗਿਆ। ਕਿ ਇਹੀ ਹੋਣਾ ਚਾਈਦਾ ਕਿਉਂਕਿ ਲੋਕੀ ਲੈ ਤੇ ਲੈਂਦੇ ਨੇ ਪਤਾ ਹੈ ਨੀ ਕਿੰਨਾ ਖਾ ਪਾਣਗੇ ਯਾਰ ਆਪਣੇ ਆਪ ਨੂੰ ਪਤਾ ਹੁੰਦਾ ਹੈ ਕਿ ਕਿੰਨਾ ਤੁਹਾਡਾ ਢਿੱਡ ਹੈ ਕਿੰਨੀ ਭੁੱਖ ਲੱਗੀ ਹੈ ਤੁਸੀਂ ਕਿੰਨਾ ਖਾ ਸਕਦੇ ਹੋ ਉਹਨਾਂ ਪਾਓ ਹਿਸਾਬ ਨਾਲ
ਗਰੀਬ ਦੇ ਮੂੰਹ ਚ ਰੋਟੀ ਨੀ ਪੈਂਦੀ ਹੈ ਤੇ ਜਿੰਨ੍ਹਾਂ ਨੂੰ ਮਿਲਦੀ ਹੈ ਤੇ ਉਹ ਇਸ ਤਰੀਕੇ ਨਾਲ ਰੋਟੀ ਨੂੰ ਵੇਸਟ ਕਰਦੇ ਨੇ ਮੈਨੂੰ ਤੇ ਆਪ ਚੰਗਾ ਨਹੀਂ ਲੱਗਦਾ ਨਾਲੇ ਸਭ ਨੂੰ ਇਹ ਆਪਣੀ ਆਦਤ ਪਾ ਹੀ ਲੈਣੀ ਚਾਹੀਦੀ ਹੈ ਕਿ ਅਸੀਂ ਰੋਟੀ ਅਤੇ ਉਨੀੇ ਪਕਾਈਏ ਜਿੰਨੀ ਲੋੜ ਹੋ ਚਲੋ ਉਨੀ ਕੀ ਪਲੇਟ ਚ ਪਾਈਏ ਜਿੰਨੀ ਕਿ ਖਾਣੀ ਹੋਵੇ ਇਹ ਆਦਤਾਂ ਬਿਲਕੁਲ ਚੰਗੀਆਂ ਨਹੀਂ ਨੇ ਬੱਚਿਆਂ ਨੂੰ ਵੀ ਮੈਂ ਇਹੀ ਕਹਿੰਦੀ ਹਾਂ ਜਿੰਨੀ ਖਾਣੀ ਹੈ ਤੁਸੀਂ ਓਨੀ ਪਾਓ ਔਰ ਪੂਰੀ ਫਿਨਿਸ਼ ਕਰਕੇ ਪਲੇਟ ਪੂਰੀ ਖ਼ਤਮ ਕਰਕੇ ਕਿ ਤਾਂ ਹੀ ਤੁਸੀਂ
ਮੈਨੂੰ ਆਪ ਮੈਂ ਆਪ ਕੁਛ ਨਹੀਂ ਛੱਡਦੀ ਆਪਣੀ ਪਲੇਟ ਚ ਪੂਰੀ ਪਲੇਟ ਮਤਲਬ ਬਿਲਕੁਲ ਜਿੰਨੀ ਰੋਟੀ ਸਬਜ਼ੀ ਲਿੱਤੀ ਹੈ ਸਾਰੀ ਖ਼ਤਮ ਕਰਕੇ ਹੀ ਉੱਠਦੀ ਆ ਲੇਕਿਨ ਨਿਆਣਿਆਂ ਨੂੰ ਤੁਸੀਂ ਛੋਟੇ ਛੌਟੇ ਹੁੰਦੇ ਤੁਸੀਂ ਸਮਝਾ ਸਕਦੇ ਹੋ ਹੁਣ ਜਿਵੇਂ ਜਿਵੇਂ ਨਿਆਣੇ ਵੱਡੇ ਹੋ ਜਾਂਦੇ ਨੇ ਨਾ ਸਕੂਲ ਜਾਣਾ ਸ਼ੁਰੂ ਕਰ ਦਿੰਦੇ ਨੇ ਦੋਸਤ ਸਾਨੂੰ ਮਿਲਦੇ ਨੇ ਤੇ ਇਹ ਉਟ ਪਟੰਗ ਦੀ ਚੀਜ਼ਾਂ ਬਹੁਤ ਸ਼ੌਂਕ ਲੱਗ ਜਾਂਦੇ ਨੇ ਉਹਨਾਂ ਨੂੰ ਕਿ ਨਹੀਂ ਮੈਂ ਤੇ ਪਾਸਤਾ ਖਾਣਾ ਹੈ ਮੈਂ ਇਹ ਰਾਮਿਨ ਖਾਣੀਂ ਮੈਂ ਇਹ ਖਾਣਾ ਹੈ ਲੇਕਿਨ ਜੋ ਸਵਾਦ ਰੋਟੀ ਰੋਟੀ ਹੈ ਰੋਟੀ ਸਬਜ਼ੀ ਚ ਜਿਹੜਾ ਸਵਾਦ ਹੈ ਉਹ ਸਵਾਦ ਤੇ ਉਹ ਸਿਹਤ ਤੁਹਾਨੂੰ ਕਿੱਥੇ ਨਹੀਂ ਮਿਲੇਗੀ
ਉਹੀ ਕਹਿ ਰਹੀ ਹ ਨਾ ਮੈਂ ਸਾਨੂੰ ਯਾਦ ਹੈ ਮੈਨੂੰ ਤੇ ਹੇ ਵੀ ਜਿੱਦਾਂ ਬੀਜੀ ਸੀ ਸਾਡੇ ਬੜਾ ਉਹਨਾਂ ਨੇ ਡਾਟਣਾ ਰੋਟੀ ਅਗਰ ਛੱਡ ਦੇਣੀ ਕਿਸੇ ਬੱਚੇ ਨੇ ਪਲੇਟ ਚ ਜੂ ਠੀ ਬਹੁਤ ਡਾਂਟ ਸਾਨੂੰ ਪੈਂਦੀ ਸੀ ਉਹੀ ਸਾਡੀ ਆਦਤਾਂ ਪੈ ਗਈਆਂ ਨੇ
ਹਮ ਉਹੀ ਹੈ ਨਾ ਆਪਾਂ ਲੋਕਾਂ ਨੂੰ ਤੇ ਆਦਤਾਂ ਪਈਆਂ ਪਰ ਬੱਚਿਆਂ ਨੂੰ ਆਪਾਂ ਕਿਵੇਂ ਸਮਝਾਈਏ ਬੱਚਿਆਂ ਨੂੰ ਸਮਝਾਉਣਾ ਬੜਾ ਔਖਾ ਹੈ
ਉਹੀ ਉਹੀ ਨਾ ਅੱਜ ਦੀ ਜਨਰੇਸ਼ਨ ਹੈ ਸਮਝਾਉਣਾ ਔਖਾ ਤਾਂ ਹੈ ਬਟ ਬਈ ਅਸੀਂ ਆਪਣੇ ਬੱਚਿਆਂ ਨੂੰ ਮੇਰੇ ਬੱਚੇ ਵੀ ਨਹੀਂ ਖਹਿ ਸੁੱਕਦੇ ਆਦਤ ਮੈਂ ਉਨੀ ਕੀ ਪਾਈ ਹੈ ਮੈਂ ਤੇ ਬਹੁਤ ਗੁੱਸਾ ਕਰ ਕਰਕੇ ਕਰ ਕਰਕੇ ਮੈਂ ਕਹਾਂਗੀ ਇੱਕ ਰੋਟੀ ਘੱਟ ਲੈ ਲੋ ਪਲੇਟ ਚ ਖਾਲੋ ਲੋ ਲੇਕਿਨ ਵੱਧ ਲੈ ਕੇ ਉਹਨੂੰ ਸੁੱਟੋ ਨੀ ਬਈ ਮੈਂ ਦਿੰਦੀ ਹੀ ਨਹੀਂ ਹਾਂ ਔਰ ਗੁਰਦੁਆਰੇ ਵੀ ਜਾਂਦੇ ਤਾਂ ਮੈਂ ਬਿਲਕੁਲ ਮਨਾ੍ਹ ਕਰ ਦਿੰਦੀ ਹਾਂ ਜੇ ਬੱਚਿਆਂ ਨੇ ਪਲੇਟ ਚ ਛੱਡ ਵੀ ਦਿੱਤਾ ਤੇ ਉਹਨੂੰ ਭਾਵੇਂ ਮੈਂ ਖਾ ਲਾਂਗੀ ਅਵਲ ਤੇ ਮੈਂ ਮੈਨੂੰ ਪਤਾ ਹੈ ਕਿੰਨੀ ਖਾਣਗੇ ਮੈਂ ਕਹਿੰਦੀ ਨਹੀਂ ਪਹਿਲੇ ਇਹ ਖਾ ਲੋ ਦੁਬਾਰਾ ਦੁਬਾਰਾ ਫਿਰ ਤੋਂ ਲੈ ਲਓ ਜੇ ਭੁੱਖ ਲਗ ਰਹਿਏ ਲੇਕਿਨ ਕਈਆਂ ਨੂੰ ਤੇ ਮੈਂ ਦੇਖਿਆ ਬਾਈ ਬੜਾ ਉਹਨਾਂ ਦਾ ਭੈੜਾ ਹਿਸਾਬ ਕਿਤਾਬ ਹੈ ਇਹ ਵੀ ਲੈ ਲੈਣ ਗਿਆ ਮਨਾ ਬੜੀ ਪੂਰੀ ਪਲੇਟ ਭਰ ਲੈਂਗੇ ਬਹੁਤ ਖ਼ਰਾਬ ਚੀਜ਼ ਹੈ
ਹਾਂ ਮੈਂ ਵੀ ਆਪਣੇ ਬੱਚੇ ਨੂੰ ਇਹੀ ਪਾਈ ਆ ਗੁਰਦੁਆਰੇ ਵੀ ਜਾਣੀ ਮੈਂ ਤੇ ਆਪਣੀ ਪਲੇਟ ਤੇ ਹੀ ਆਪਣੇ ਹੀ ਜਿਹੜਾ ਪੱਤਲ ਮਿਲਦਾ ਜਾਂ ਪਲੇਟ ਮਿਲਦੀ ਉਹਦੇ ਵਿੱਚ ਮੈਂ ਰੋਟੀ ਪਵਾਉਂਦੀ ਹਾਂ ਲੰਗਰ ਪਵਾਉਂਦੀ ਹਾਂ ਤਾਂ ਕਿ। ਅਗਰ ਬਚ ਵੀ ਜਾਏ ਤੇ ਮੈਂ ਹੀ। ਖਾ ਲਾ ਮੈਂ ਲੰਗਰ ਤੇ ਬਿਲਕੁਲ ਵੇਸਟ ਕਰਨ ਤੇ ਮੈਂ ਤੇ ਰੋਟੀ। ਵੇਸਟ ਕਰਨ ਦੇ ਬਿਲਕੁਲ ਖਿਲਾਫ਼ ਹੈ ਮੈਂ ਆਪ ਨਹੀਂ ਲੇਕਿਨ ਹੁਣ। ਘਰੇ ਰਹੋ ਤੇ ਘਰੇ ਤੇ ਬੱਚਾ ਬਈਆ ਮੰਨਦਾ ਹੀ ਨਹੀ ਹੈ ਕਿਵੇਂ ਡਾਂਟ ਲਓ ਫਟਕਾਰ ਲੋਓ ਕਿੰਨਾ ਤੁਸੀਂ ਉਹਨਾਂ ਦੇ ਪਿੱਛੇ ਪਾਏ ਰਹੋਗੇ ਨਾਲੇ। ਆਪ ਵੀ ਥੱਕ ਜਾਂਦੇ ਹੋ ਸਾਰਾ ਦਿਨ ਕੰਮ ਕਰ ਕਰਕੇ ਬੱਚੇ ਨਾਲ। ਪਿੱਛੇ ਲੱਗ-ਲੱਗ ਕੇ ਵੀ ਕਦੀ
ਕਰਿਆ ਕਰੋ ਰੋਟੀ ਜੇ ਬਚਦੀ ਐ ਨਾ ਤੇ ਸਵੇਰੇ ਐਵੇਂ ਵੇਸਟ ਸੰਚਰ ਡਾਰ ਲਈ ਇੱਕ ਵਾਰੀ ਤਾਂ ਮੈਂ ਪੀਜ਼ਾ ਵੀ ਬਣਾ ਦਿੱਤਾ ਸੀ ਥੱਲੇ ਰੋਟੀ ਦਾ ਬੇਸ ਰੱਖ ਦਿੱਤਾ। ਉੱਤੇ ਉਨੇ ਉੱਤੇ ਪੂਰੀ ਟੋਪਿੰਗ ਲਗਾ ਲਿੱਤੀ ਓ ਬਸ ਤਵੇ ਤੇ ਹਲਕ ਉਹਨੂੰ ਅਹ ਢੱਕ ਕੇ ਉਹੀ ਚੀਜ਼ ਇਜ਼ ਮੈਲਟ ਹੋ ਗਈ। ਉਨੇ ਖਾ ਵੀ ਲਿੱਤੀ ਸੀ ਮੇਰੀ ਕੁੜੀ ਨੇ। ਚੀਜ਼-ਚੀਜ਼ ਦੇ ਬਈ ਉਨਾਂ ਨੂੰ ਪੀਜ਼ੇ ਦਾ ਵੈਸੇ ਈ ਸ਼ੌਕ ਹੁੰਦਾ। ਓ ਪੀਜ਼ਾ ਸਮਝ ਕੇ ਖਾ ਵੀ ਗਈ ਮੰਮੀ ਸਵਾਦ ਬਣੀ। ਓਦਾਂ ਕੈਂਦਾ ਕਿ ਰੋਟੀ ਛੱਡੀ ਐ-ਐ ਸਬਜ਼ੀ ਨਾਲ ਖਾ ਲੋ ਤਾਂ ਉਦਾਂ ਨੀ ਲੱਗਦ ਈਆਂ ਨ ਦੇ ਗਲੇ 'ਚ
ਹਾਂਜੀ ਹੈ। ਹਾਂਜੀ ਐ ਤਾਂ ਤੁਸੀਂ ਬਹੁਤ ਵਧੀਆ ਚੀਜ਼ ਦੱਸੀ ਏ ਪਰ ਉਹੀ ਹੈ ਰੋਟੀ ਸੁੱਕਦੀ ਨਈ ਹੈਗ ਕਿ ਜਦੋਂ ਤੁਸੀਂ ਉਦਾ ਪੀਜ਼ਾ ਬਣਾਂਣੇ।
ਨਈ ਰਾਤੀ ਰਾਤ ਰਾਤੀਂ ਅਗਰ ਬੱਚ ਜਾਂਦੀ ਐ ਨਾ ਤਾਂ ਉਨੂੰ ਪੋਨੇ 'ਚ ਲਪੇਟ ਕੇ ਫਿਰ ਰੱਖਿਆ ਕਰੋ ਤੁਸੀਂ ਉਦੇ 'ਚ ਤੇ ਓ ਨਈ ਸੁੱਕਦੀ ਫਿਰ ਸਵੇਰੇ ਅ
ਕੀ ਸ਼ਾਇਦ ਆਟੇ-ਆਟੇ ਦਾ ਵੀ ਫਰਕ ਹੁੰਦਾ ਐ ਤਾਂ ਕਰਕੇ ਆਪਾਂ ਵੀ ਮੈਂ ਵੀ ਪੋਨੇ 'ਚ ਲਪੇਟ ਕੇ ਕੈਸਰੋਲ ਦੇ ਵਿੱਚ ਪਾ ਕੇ ਰੱਖਦੀ ਹਾਂ ਡਿੱਬੇ 'ਚ ਪਾ ਕੇ। ਲੇਕਿਨ ਸਵੇਰ ਤੱਕ ਨਾ ਹਲਕੀ ਜਿਹੀ ਕੜਕ ਜਿਹੀ ਹੋ ਜਾਂਦੀ ਫੇਰ ਉਨੂੰ ਤਵੇ ਤਾਂ ਸ
ਜਾਂ ਤੇ ਇੱਕ ਕੰਮ ਹੋਰ ਕਰ ਸਕਦੇ ਐ ਉਨੂੰ ਤੁਸੀਂ ਮਿਕਸੀ 'ਚ ਜਿੱਦਾਂ ਪੀਸ ਲਓ। ਪੂਰਾ ਉਦਾ ਕ੍ਰਮਸ ਬਣਾ ਲੋੋ ਔਰ ਫਿਰ ਉਦੇ 'ਚ ਅ ਗੁੜ ਡਰਾਈ ਫਰੂਟਸ ਘਿਓ ਪਾ ਕੇ ਨਾ ਉਦੇ 'ਚ ਐਵੇਂ ਲੱਡੂ ਜਿਹੇ ਬਣਾ ਲੋ ਓ ਵੀ ਬੜੇ ਵਧੀਆ ਲੱਗਦੀ ਏ।
ਚਲੋ ਇਹ ਤੇ ਤੁਸੀਂ ਬੋਤ ਅੱਛੀ ਚੀਜ਼ਾਂ ਦੱਸੀਆਂ ਮੈਂ ਤੇ ਹੁਣੇ ਈ ਟਰਾਈ ਕਰਾਂਗੀ ਕਿਉਂਕਿ ਮੈਨੂੰ ਆਪ ਨੂੰ ਅੱਛਾ ਨੀ ਲੱਗਦਾ ਸੀ ਰੋਟੀਆਂ ਐਵੇਂ ਖਰਾਬ ਹੋ ਰਈ ਆਂ ਲੰਗਰ ਦਾ ਲੰਗਰ ਦੇ ਤੇ ਕਰ ਸਕਦੇ ਹਾਂ ਆਪਾਂ ਉੱਥੇ ਬੈਠੇ ਹਾਂ ਮੈਂ ਦੇ ਕੇ ਪੱਤਲ 'ਚ ਪਵਾ ਕੇ ਤਾਂ ਕਿ ਬੱਚਾ ਵੀ ਵੇਸਟ ਨਾ ਕਰੇ ਉੱਥੇ ਮੈਂ ਖਾ ਕੇ ਕਰ ਲੈਂਦੀ ਸੀ ਲੇਕਿਨ ਰੋਟੀ ਰੋਟੀ ਦਾ ਮੈਨੂੰ ਬੜਾ ਹੁੰਦਾ ਸੀ। ਰੋਟੀ ਪਿੱਛੇ ਹੀ ਸਾਰੇ ਪਰੇਸ਼ਾਨ ਰੈਂਦੇ ਨੇ ਇਨੀ ਮਿਹਨਤ ਕਰਦੇ। ਮਿਹਨਤ ਕਰਦੇ ਹਾਂ ਮਰਦੇ ਹਾਂ ਰੋਟੀ ਰੋਟੀ ਵਾਸਤੇ ਪਰ ਹੁਣ ਨਾ ਚੀਜ਼ ਤੁਸੀਂ ਅੱਛੀ ਦੱਸੀ ਐ ਮੈਂ ਜ਼ਰੂਰ ਕਰਾਂਗੀ।
ਉਹੀ ਦੂਜਿਆਂ ਨੂੰ ਵੀ ਸਿਖਾਓ ਬਈ ਟੋਕ ਦਿਓ ਕਿਵੇਂ ਰੋਟੀ ਬਚਾ ਕੇ ਆਪਣੀ ਐਵੇਂ ਗਲਤੀ ਨਈ ਕਰੋ ਸੁੱਟੋ ਨਈ ਵੇਸ ਅੱਛੀ ਨਈ ਉਦੀ ਕਰਨੀ ਬੋਤ ਐ ਖ਼ਰਾਬ ਚੀਜ਼ ਐ। ਚਲੋ ਚੰਗਾ ਫਿਰ ਮੈਂ ਕੋਈ ਆਇਆ ਕਰੇ। ਤੇ ਫਿਰ ਮੈਂ ਗੱਲ ਕਰਦੀ ਆਂ ਬਾਦ 'ਚ ਓਕੇ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।